ਹਾਂਜੀ, ਹਾਂਜੀ ਠੀਕ ਆ ਤੁਸੀਂ ਦੱਸੋ। ਹਾਂਜੀ ਮੈਂ ਤਾ, ਹਾਂਜੀ ਮੈਂ ਤੁਆਡੇ ਨਾਲ ਏਹ ਗੱਲ ਕਰਨਾ ਚੋਨੀਆਂ ਕਿ ਘਰ ਘਰ ਵਿੱਚ ਕੰਮ ਕਰਨਾ ਬੇਹਤਰ ਹੈਗਾ ਜਾਂ ਬਾਰ ਦਫ਼ਤਰਾਂ ਵਿੱਚ?
ਅ ਏਹਦੇ ਦੋਨੋ ਪੈਹਲੂ ਨੇ ਕਿ ਬਾਰ ਕੰਮ ਕੰਮ ਜਿੰਨਾਂ ਦਾ ਘਰੋਂ ਕੰਮ ਨਈ ਹੋ ਸਕਦਾ, ਲਾਇਕ ਬਹੋਤ ਸਾਰੇ ਐਹੋ ਜੇ ਫੀਲਡ ਨੇ ਜੇੜੇ ਕਿ ਅ ਬਾਰ ਜਾ ਕੇ ਇਕ ਕੰਮ ਹੀ ਕਰ ਸਕਦੇ ਨੇ ਜਿਸ ਤਰਾਂ ਕਿ ਮੈਡੀ ਕਲ ਲਾਈਨ ਹੋ ਗਿਆ, ਓ ਘਰੋਂ ਨੀ ਕਰ ਸਕਦੇ ਓਨਾ ਨੂੰ ਪੇਸ਼ੈਂਟਸ ਅਟੈਂਡ ਕਰਨੇ ਹੀ ਪੈਣੇ ਆ। ਜਿਵੇਂ ਆਈਟੀ ਹੋ ਗਿਆ ਓ ਅਗਰ ਘਰੋਂ ਕੰਮ ਕਰਨ ਤਾਂ ਓਨਾਂ ਲਈ ਓ ਬੈਟਰ ਰਹਿੰਦਾ ਕੰਪਨੀਆਂ ਦੇ ਵੀ ਪੈਸੇ ਬਚਦੇ ਤੇ ਸਾਡੇ ਵੀ ਪੈਸੇ ਬਚਦੇ, ਟਾਈਮ ਬਚਦਾ ਦੋਨੋ ਚੀਜ਼ਾਂ ਬਚਦੀਆਂ ਨੇ ਆਪਾਂ ਇੱਕ ਅੱਛੇ ਤਰੀਕੇ ਨਾਲ ਆਪਣਾ ਕੰਮ ਕਰ ਸਕਦੇ ਆਂ, ਬਟ ਏਹੀ ਅਗਰ ਤੁਸੀ ਤੁਸੀਂ ਲੈ ਲਓ ਕਿ ਕਾਰਪੈਂਟਰਸ ਨੇ ਯਾਂ ਫੇਰ ਦੂਸਰੇ ਅ ਵਕਰਸ ਨੇ ਯਾਂ ਫੇਰ ਹੈਲਥ ਨਾਲ ਰਿਲੇਟਿਡ ਨੇ ਓਨਾਂ ਨੂੰ ਤੇ ਜਾਣਾ ਈ ਪਏਗਾ। ਤਾਡਾ ਕੀ ਵਿਚਾਰ ਐ?
ਮੇਰਾ ਵਿਚਾਰ ਤੇ ਏਹੀ ਐ ਕਿ, ਦੋਵਾਂ ਕੰਮਾਂ ਦੇ ਆਪੋ-ਆਪਣੇ ਫਾਇਦੇ ਹੈਗੇ ਆ ਨਾ ਏਹ ਏਹ ਕੰਮ ਦੀ ਕਿਸਮ ਵਿਅਕਤੀ ਜਾਂ ਪਸੰਦ ਵਿਅਕਤੀਆਂ ਦੀ ਪਸੰਦ ਤੇ ਨਿਰਭਰ ਕਰਦਾ ਵਾ ਕੀ ਓਨਾਂ ਨੂੰ ਘਰ ਕੰਮ ਕਰਨਾ ਪਸੰਦ ਐ ਜਾਂ ਬਾਰ ਕੰਮ ਕਰਨਾ ਪਸੰਦ ਹੈਗਾ।
ਏ ਓਪਸ਼ਨ ਤੇ ਨ ਨਿਰਭਰ ਕਰਦਾ ਆ, ਕਿ ਤੁਸੀਂ ਲਾਈਕ ਤਾਨੂੰ ਤੁਸੀਂ ਕੇੜੀ ਓਪਸ਼ਨ ਅ ਅ ਸਿਲੈਕਟ ਕੀਤੀ ਏ ਤੇ ਤੁਆਨੂੰ ਫਿਊਚਰ ਵਿੱਚ ਕੀ ਕੰਮ ਮਿਲ ਸਕਦੈ। ਕਿਉਂਕਿ ਜਿਨਾਂ ਨੇ ਘਰ ਲੇਡੀਜ਼ ਵਾਸਤੇ ਤਾਂ ਵਰਕ ਫਰੋਮ ਹੋਮ ਬੈਸਟ ਓਪਸ਼ਨ ਹੁੰਦੀ ਐ ਘਰ ਦੇਖ ਸਕਦੇ ਦੇ ਬੱਚੇਆਂ ਨੂੰ ਦੇਖ ਸਕਦੇ ਆ ਐਂਡ ਆਪਣਾ ਨਾਲ ਕਰੀਅਰ ਵੀ ਬਿਲਡ ਕਰ ਸਕਦੇ ਆ।
ਹਾਂਜੀ, ਸਭ ਤੋਂ ਵੱਡਾ ਫਾਏਦਾ ਤੇ ਏਦਾ ਏਹ ਆ ਕਿ ਆਉਨ-ਜਾਨ ਵਿੱਚ ਸਮਾਂ ਅਤੇ ਪੈਸੇ ਦੀ ਬੱਚਤ ਹੁੰਦੀ ਐ, ਇਸ ਨਾਲ ਪਰਿਵਾਰ ਵਿੱਚ ਵੀ ਆਪਾਂ ਸਪ ਸਬ ਤੋਂ ਵੱਦ ਸਮਾਂ ਬਿਤਾ ਸਕਦੇ ਆਂ, ਅਗਰ ਅਸੀਂ ਆਪਨੇ ਘਰ ਈ ਕੰਮ ਕਰੀਏ 'ਤੇ।
ਬਿਲਕੁਲ, ਸਮੇਂ- ਸਮਾਂ 'ਤੇ ਤੁਸੀਂ ਬਿਤਾ ਸਕਦੇ ਓ, ਕਿਉਂਕਿ ਸਾਮਣੇ ਤੁਸੀਂ ਅਗਰ ਕੰਮ ਵੀ ਕਰ ਰਏ ਓ, ਏਅ ਨੀ ਕਿ ਤੁਸੀਂ ਸਮਾਂ ਆਪਨੇ ਫੈਮਲੀ ਨਾਲ ਜਾਦਾ ਬਤਾ ਸਕਦੇ ਓ, ਤੁਸੀਂ ਆਪਨਾ ਕੰਮ ਨਾਲ ਕਰਨਾ ਹੀ ਐ ਆਪਨਾ ਜੇੜਾ ਪ੍ਰੋਪਰ ਜੇੜਾ ਅ ਅਪਨਾ ਕੰਮ ਸਬਮਿਟ ਕਰ ਨ੍ਹਾਇਆ ਓ ਟਾਈਮ ਸਿਰ ਕਰਨਾ ਈ ਆ, ਤੁਆਨੂੰ ਓ ਤੇ ਫੋਕਸ ਕਰਨਾ ਪੇਗਾ, ਪਰ ਤੁਸੀਂ ਇੱਕ ਅੱਖ ਆਪਨੇ ਬੱਚੇ ਬੱਚੇਆਂ 'ਤੇ ਰੱਖ ਸਕਦੇ, ਬਾਰ ਹੋਵੋ 'ਤੇ ਆਪਨੇ ਘਰ 'ਤੇ ਤੁਸੀਂ ਅ ਨਜ਼ਰ ਨੀ ਰੱਖ ਸਕਦੇ।
ਹਾਂਜੀ-ਹਾਂਜੀ, ਜੇ ਸਮੇਂ ਦਾ ਸਹੀ ਜੇ ਸਮੇਂ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਹਰ ਕੋਈ ਲੋਕ ਆਪਨੇ ਘਾਰ ਘਰ 'ਤੇ ਕੰਮਾਂ ਨੂੰ ਵਖ- ਵੱਖਰਾ ਨੀ ਕਰ ਪਾਉਂਦੇ ਲੋਕੀ ਦਫ ਦਫਤਰਾਂ ਵਿੱਚ ਵੀ ਕੰਮ ਕਰਦੇ ਓਦੇ ਆਪਨੇ ਫਾਇਦੇ ਹੁੰਦੇ ਆ।
ਹੂੰ।
ਦਫ਼ਤਰਾਂ ਵਿੱਚ ਅਨੁਸ਼ਾਸਨ ਰੈਂਦਾ ਵਾ, ਹੈ ਨਾ ਜੀ? ਸਹਿ ਕਰਮੀਆਂ ਨਾਲ ਸਿੱਧਾ ਸੰਪਰਕ ਹੁੰਦਾ। 'ਤੇ ਨਵੀਆਂ-ਨਵੀਆਂ ਚੀਜ਼ਾਂ ਵੀ ਬੋਤ ਸਾਨੂੰ ਸਿੱਖਨ ਨੂੰ ਮਿਲਦੀਆਂ।
ਆਹ, ਓ। ਏਅ ਤਾਂ ਹੈ, ਬੋਤ ਸਾਰਾ ਕੁਛ ਸਿੱਖਨ ਨੂੰ ਮਿਲਦਾ ਐ ਆਪ ਇੱਕ -ਦੂਸਰੇ ਨਾਲ ਮਿਲ ਕੇ ਆਪਨੇ ਲਾਈਕ ਇੱਕ ਮਾਈੰਡ ਫਰੈਸ਼ ਹੋ ਜਾਂਦਾ ਐ ਕਿ ਆਪਾਂ ਜਾ ਰੇ ਆ, ਰੈਡੀ ਹੋ ਕੇ ਜਾ ਰੇ ਆ, ਮਿਲਦੇ ਆ। ਘਰ ਹੈ ਕੇ ਘਰ ਬੈਠੇ ਆਪਾਂ ਰੈਡੀ, ਆਉਨੇ
ਹਾਂਜੀ, ਬਿਲਕੁਲ ਜੀ। ਬਿਲਕੁਲ ਸਹੀ ਕੇਹਾ, ਹੈਨਾ?
ਟਾਈਮ ਦੇ ਘਰ ਦੀ ਤਾਂ ਨਾ, ਔਖਾ ਹੋ ਜਾਂਦੈ, ਛੁੱਟੀ ਵਾਲੇ ਦਿਨ ਫਿਰ ਦਿਲ ਕਰਦਾ ਕੇ ਆਪਾਂ ਬਾਰ ਨਿਕਲੀਏ।
ਹਾਂਜੀ-ਹਾਂਜੀ, ਹਰ ਤਰ੍ਹਾਂ ਦਾ ਕੰਮ, ਹਰ ਇਸ ਤਰ੍ਹਾਂ ਦਾ ਕੰਮ ਘਰ ਤੋਂ ਬਾਰ ਵੀ ਨੀ ਕੀਤਾ ਜਾਂਦਾ, ਹਨਾ ਜੀ?
ਜੀ ਬਿਲਕੁਲ।
ਕੁੱਝ ਕੰਮ ਜਿਵੇਂ ਓਨਾ ਆਸ ਤਲਾਂ 'ਚ, ਫੈਕਟਰੀ 'ਚ, ਪੁਲਿਸ ਅਤੇ ਸਕੂਲਾਂ ਵਿੱਚ ਪੜ੍ਹਾਉਣਾ ਜਾਂ ਦਫ਼ਤਰ ਵਿੱਚ। ਵਿੱਚ ਕੰਮ ਕਰਨ ਵਾਲੀਆਂ ਥਾਵਾਂ 'ਤੇ ਈ ਕਰਨਾ ਪੈਂਦਾ ਵਾ, ਹੈ ਨਾ ਜੀ? ਤੁਹਾਡੇ ਅਨੁਸਾਰ ਭਵਿੱਖ ਵਿੱਚ ਕੇੜਾ ਤਰੀਕਾ ਵੱਦ ਪ੍ਰਚਲਿਤ ਹੋਵੇਗਾ ਕੰਮ ਕਰਨ ਦਾ?
ਏਅ ਵਰਕ ਫਰੋਮ ਹੋਮ 'ਤੇ ਜਾਦਾ ਧਿਆਨ ਦਿੱਤਾ ਜਾਵੇਗਾ, ਜਿੰਨਾ ਵੀ ਕੋਈ ਵਰਕ ਫਰੋਮ ਹੋਮ ਲੈ ਸਕਦਾ, ਯਾ ਵਰਕ ਫਰੋਮ ਐਜੂਕੇਸ਼ਨ ਵੀ ਜੇੜੀ ਘਰ ਬੈਠ ਕੇ ਔਨਲਾਈਨ ਕਲਾਸਿਸ ਦਿੱਤੀਆਂ ਜਾ ਸਕਦੀਆਂ, ਉਹ ਵੀ ਜਾਦਾ ਪ੍ਰਚਲਿਤ ਹੋਏਗੀ।
ਹਾਂਜੀ- ਹਾਂਜੀ, ਬਿਲਕੁਲ ਜੀ, ਮੈਨੂੰ ਤਾਂ ਐਹੀ ਲੱਗਦਾ ਕਿ ਬੋਤ ਸਾਰੀਆਂ ਕੰਪਨੀਆਂ ਮਿਲੀ-ਜੁਲੀ ਪੁਰਾਣੀ ਅਪਨਾਉਨਗੀਆਂ, ਜਿਸ ਵਿੱਚ ਕੁੱਝ ਦਿਨ ਘਰ ਤੋਂ ਅਤੇ ਕੁੱਝ ਦਿਨ ਦਫ਼ਤਰ ਤੋਂ ਵੀ ਕੰਮ ਕੀਤਾ ਜਾ, ਸ
ਬਿਲਕੁਲ -ਬਿਲਕੁਲ, ਏਦਾਂ ਹੋ ਰੇਐ, ਏਦਾਂ ਚੱਲ ਰੇਐ। ਹਾਂ, ਜਿਸ ਤਰ੍ਹਾਂ ਉਨੂੰ ਕੈਂਦੇ ਆ ਹਾਈਬ੍ਰਿਡ, ਉਨੂੰ -ਉਨੂੰ ਕੀ ਕੈਂਦੇ ਆ ਕਿ ਤੁਸੀਂ ਤਿੰਨ ਦਿਨ ਔਫਿਸ ਜਾ ਰੇ ਆ, ਦਫ਼ਤਰ ਜਾ ਰੇ ਆ, ਐਂਡ ਤੁਸੀਂ ਦੋ ਦਿਨ ਘਰੋਂ ਕੰਮ ਕਰ ਸਕਦੇ ਆ। ਫਿਰ ਤੁਸੀਂ ਦੋ- ਤਿੰਨ ਲੋਗ ਦਫ਼ਤਰ ਜਾ ਰੇ ਐ, ਤੁਸੀਂ ਤਿੰਨ ਤਿੰਨ ਘਰੋਂ ਕੰਮ ਕਰੋਗੇ।
ਹਾਂਜੀ, ਇਸਦੇ ਨਾਲ ਏਅ ਹੈ ਕਿ ਜੇੜੇ ਕਰਮਚਾਰੀ ਹੁੰਦੇ ਕੰਮ ਘਰਦੇ ਉਨਾਂ ਨੂੰ ਵੀ ਸੁਵਿਧਾ ਮਿਲੇਗੀ 'ਤੇ ਕੰਪਨੀਆਂ ਨੂੰ ਵੀ ਲਾਭ ਹੋਏਗਾ, ਹੈਨਾ?
ਹੂੰ, ਬਿਲਕੁਲ, ਏਅ ਤਾਂ ਹੈ। ਉਹ ਦੋਨੋ-ਦੋਨੋ ਤਰੀਕੇ ਵਦੀਐ ਆ, ਕੇ ਉਹ ਹਰ ਕਿਸੇ ਦੇ ਆਪਨੇ ਫਾਇਦੇ ਆ ਤੇ ਆਪਨੇ ਨੁਕਸਾਨ ਵੀ ਆ, ਫਿਰ ਆਪ ਉਹ
ਹਾਂਜੀ, ਬਿਲਕੁਲ ਜੀ, ਇਸ ਨਾਲ ਕੰਮ ਦੀ ਗੁਣਵੱਤਾ ਅਤੇ ਕਰਮਚਾਰੀਆਂ ਦੀ ਸੰਤੁਸ਼ਟੀ ਦੋਵੇਂ ਵੱਧ ਸਕਦੇ ਆ। ਵੈਸੇ ਤੁਹਾਡੀ ਪਸੰਦ ਕੀ ਹੈਗੀ ਆ, ਤੁਹਾਨੂੰ ਘਰ ਕੰਮ ਕਰਨਾ ਪਸੰਦ ਹੈਗਾ ਜਾਂ ਦਫ਼ਤਰਾਂ ਵਿੱਚ ਜਾ ਕੇ?
ਬਿਲਕੁਲ ਮੈਨੂੰ ਘਰੋਂ ਕੰਮ ਕਰਨਾ ਜ਼ਿਆਦਾ ਚੰਗਾ ਲੱਗਦਾ ਐ। ਘਰੋਂ ਐ ਕਿ ਮੈਂ ਕਰਦੀ ਨਈ ਆ ਤੇ ਘਰੋਂ ਤੁਸੀਂ ਤੁਹਾਨੂੰ ਜਾਣ ਦੀ ਟੈਸ਼ਨ ਨਹੀਂ ਹੁੰਦੀ, ਤੁਸੀਂ ਤੁਹਾਨੂੰ ਆਪਣੇ ਕੱਪੜਿਆਂ ਬਾਰੇ ਸੋਚਣ ਦੀ ਟੈਸ਼ਨ ਨਹੀਂ ਐ। ਤਾਨੂੰ ਜਲਦੀ ਜਲਦੀ ਆਪਣਾ ਘਰ ਦਾ ਕੰਮ ਮੁਕਾਨ ਦੀ ਟੈਨਸ਼ਨ ਨਹੀਂ ਹੈਗੀ।
ਹਾਂਜੀ ਅਗਰ ਅਸੀਂ ਬਾਹਰ ਜਾ ਕੇ ਕੰਮ ਕਰਨਾ ਹੋਵੇ ਤਾਂ ਸਾਨੂੰ ਬਹੁਤ ਸਵੇਰੇ ਬਹੁਤ ਜਲਦੀ ਉੱਠਣਾ ਪੈਂਦਾ ਹਨਾ ਜੀ, ਹਾਨੂੰ ਰੋਜ਼ ਰੋਜ਼ ਕੱ ਕੱਪੜੇ ਚਾਹੀਦੇ ਹੁੰਦੇ ਉਹਦੇ ਵਾਸਤੇ। ਕਿ ਹਾਨੂੰ ਰੋਜ਼ ਤੋਂ ਰੋਜ਼ ਅਸੀਂ ਇੱਕ ਸੂਟ ਵੀ ਨਹੀਂ ਪਾ ਕੇ ਜਾ ਸਕਦੇ। ਬਾਰ ਬਾਰ ਉਸ ਕੱਪੜਿਆਂ ਨੂੰ ਰਿਪੀਟ ਨੀ ਕਰ ਸਕਦੇ। ਹਾਂਜੀ, ਇਸ ਨਾਲ ਸਾਡਾ ਖ਼ਰਚਾ ਵੀ ਵੱਧ ਜਾਂਦਾ ਵਾ।
ਖਰਚਾ ਵਧੀਆ ਹੁੰਦਾ ਐ, ਨਾਲੇੇ ਕਿਤਨੀ ਗਰਮੀ ਐ ਜ਼ਿਆਦਾ।
ਹਾਂਜੀ ਬਾਹਰ ਵੇਖੋ ਕਿੰਨੀ ਗਰਮੀ ਐ ਨਾ, ਕਿੰਨੀ ਟਰੈਫਿਕ ਹੁੰਦੀ ਐ, ਅੱਜ-ਕੱਲ ਕਈ ਘਟਨਾਵਾਂ ਹੋ ਸਕਦੀਆਂ। ਬਾਹਰ ਕਈ ਐਕਸੀਡੈਂਟ ਹੋ ਜਾਂਦੇ ਆ।
ਤੁਸੀਂ ਜਿਵੇਂ ਠੀਕ ਫੀਲ ਨੀ ਕਰ ਰਹੇ, ਤੁਸੀਂ ਬਿਮਾਰ ਹੋ, ਪਰ ਤੁ ਤੁਹਾਨੂੰ ਓਫਿਸ ਜਾਣਾ ਈ ਏ ਕੁਛ ਰਹਿ ਸਕਦੇ ਘਰ ਆ ਕਿ ਤੁਸੀਂ ਬਿਮਾਰ ਵੀ ਓ, ਫਿਰ ਵੀ ਤੁਸੀਂ ਆਰਾਮ ਨਾਲ ਬੈਠ ਕੇ ਆਪਣਾ ਕੰਮ ਕਰ ਸਕਦੇ ਓ।
ਹਾਂਜੀ, ਅਸੀਂ ਜਿੰਨੇ ਮਰਜ਼ੀ ਬਿਮਾਰ ਹੋਈਏ ਪਰ ਅਗਰ ਅਸੀਂ ਬਾਹਰ ਕੰਮ ਕਰਦੇ ਆ ਤਾਂ ਉਹ ਸਾਨੂੰ ਜਾ ਕੇ ਕਰਨਾ ਹੀ ਪੈਂਦਾ ਵਾ, ਹਨਾ ਜੀ ਘਰ ਵਿੱਚ ਤੇ ਅਸੀਂ ਚਲੋ ਨਹੀਂ ਵੀ ਠੀਕ ਹੈਗੇ ਤੇ ਇੱਕ ਅੱਧਾ ਦਿਨ ਛੱਡ ਵੀ ਸਕਦੇ ਹਾਂ ਕੰਮ। ਤੇ ਬਾਹਰ ਜਾ ਕੇ ਤਾਂ ਸਾਨੂੰ ਕਰਨਾ ਹੀ ਪੈਂਦਾ, ਘਰ ਵਿੱਚ ਰਹਿ ਕੇ ਤੇ ਚਲੋ ਰੈਸਟ ਹੋ ਜਾਂਦੀ ਐ।
ਨਈ ਤੁਸੀਂ ਐ ਕਿ ਜਿਹੜੀ ਜੋਬਸ ਹੁੰਦੀਆਂ ਨੇ ਪ੍ਰੋਪਰ ਉਹਦੀ ਟਾਈਮਿੰਗ ਹੁੰਦੀ ਆ, ਔਫਿਸ ਟਾਈਮਿੰਗ ਹੁੰਦੀ ਐ ਪੂਰੀ ਟੀਮ ਹੁੰਦੀ ਐ ਤੁਹਾਨੂੰ ਛੁੱਟੀ ਲੈਣੀ ਪੈਂਦੀ ਐ, ਅਗਰ ਪਰ ਫਿਰ ਵੀ ਅਗਰ ਤੁਸੀਂ ਥੋੜਾ ਬਹੁਤ ਜਿਸ ਤਰ੍ਹਾਂ ਵੀ ਬੀਪੀ ਲੋਅ ਹੋ ਗਿਆ ਜਾਂ ਕੁਛ ਹੋ ਗਿਆ ਮਾੜਾ ਮੋਟਾ ਆ ਤਾਂ ਆਪਾਂ ਆਰਾਮ ਨਾਲ ਨਾਲ ਹਾਂ ਸਾਨੂੰ ਛੁੱਟੀ ਲੈਣ ਦੀ ਕੋਈ ਜ਼ਰੂਰਤ ਨਹੀਂ ਐ, ਆਪਾਂ ਆਪਣੇ ਬੈ ਆਪਾਂ ਜਦੋਂ ਥੱਕ ਜਾਂਦੇ ਐ ਆਪਾਂ ਲੇਟ
ਹਾਂਜੀ ਹਾਂਜੀ, ਜਦੋਂ ਅਸੀਂ ਆਪਣੇ ਘਰ ਦੇ ਕੰਮਾਂ ਚ ਥੱਕ ਥੱਕ ਜਾਣੇ ਆ, ਅਸੀਂ ਆਰਾਮ ਨਾਲ ਲੇਟ ਕੇ ਰੈਸਟ ਕਰ ਲੈਣੇ ਆ, ਹਨਾ ਜੀ ਬਾਹਰ ਅਗਰ ਸਾਨੂੰ ਕੁਛ ਵੀ ਹੋ ਜੇ ਤੇ ਪਹਿਲੀ ਗੱਲ ਤੇ ਸਾਨੂੰ ਛੁੱਟੀ ਨੀ ਮਿਲਦੀ, ਅਗਰ ਅਸੀਂ ਛੁੱਟੀ ਵੀ ਲੈਂਦੇ ਆ ਤੇ ਉਹਨਾ ਉਹ ਸਾਡੇ ਪੈਸੇ ਕੱਟ ਲੈਂਦੇ ਆ।
ਪੈਸੇ ਕੱਟ ਲੈਂਦੇ ਆ, ਘਰ ਬੈਠ ਕੇ ਵੀ ਸੇਮ ਹੀ ਹੁੰਦਾ ਐ, ਵਰਕ ਫਰੋਮ ਹੋਮ ਵਿੱਚ ਵੀ ਸੇਮ ਹੀ ਹੁੰਦਾ ਐ। ਘਰੋਂ ਬੈਠ ਕੇ ਕੰਮ ਕਰ ਰਹੇ ਹੋ ਬਸ ਏਨਾ ਫਾਇਦਾ ਹੁੰਦਾ ਕਿ ਤੁਹਾਨੂੰ ਟਾਈਮ ਸਿਰ ਕਿਤੇ ਪਹੁੰਚਣ ਦੀ ਜ਼ਰੂਰਤ ਨਹੀਂ ਸਿਰਫ਼ ਤੁਸੀਂ ਆਪਣਾ ਲੈਪ ਟੋਪ ਔਨ ਕਰਨਾ ਉਸ ਟੈਮ ਤੇ, ਤੁਸੀਂ ਆਪ ਆਪਣਾ ਲੌਗ ਆਊਟ ਕਰਨਾ, ਲੌਗ ਇਨ ਕਰਨਾ, ਤੁਸੀਂ ਆਪਣਾ ਕੰਮ ਕਰਨਾ ਆ, ਅਗਰ ਤੁਸੀਂ ਤੁਹਾਨੂੰ ਵੀ ਫੀਲ ਨਹੀਂ ਕਰ ਰਹੇ ਤੁਸੀਂ ਥੋੜੀ ਦੇਰ ਲੇਟ ਸਕਦੇ ਓ, ਤੁਸੀਂ ਦਫ਼ਤਰ ਜਾ ਕੇਤੇ ਲੇਟ ਨਹੀਂ ਸਕਦੇ, ਤੁਸੀ ਕਿਤੇ ਰੈਸਟ ਨਹੀਂ ਕਰ ਸਕਦੇ।
ਹਾਂਜੀ ਹਾਂਜੀ।
ਨਾ ਤੁਸੀਂ ਕੰਫਰਟੇਬਲ ਕੱਪੜੇ ਪਾ ਕੇ ਘਰ ਬੈਠ ਸਕਦੇ ਓ ਔਰ ਤੁਸੀਂ ਬਾਹਰ ਦਫ਼ਤਰ ਚ ਤੁਹਾਨੂੰ ਆਰਾਮ ਨਾਲ ਰੈਡੀ ਹੋ ਕੇ ਜਾਣਾ ਹੀ ਪਏਗਾ, ਹਾਂ ਅਗਰ ਤੁਸੀਂ ਤੁਸੀਂ ਇੰਟਰੈਕਟ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ, ਕਿਸੇ ਨੂੰ ਨਹੀਂ ਗੱਲ ਕਰਨਾ ਚਾਹੁੰਦੇ, ਤੁਸੀਂ ਆਰਾਮ ਨਾਲ ਰੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ ਕਿ ਬਾਹਰ ਆਪਾਂ ਜਾ ਕੇ ਜੋਬ ਕਰਾਂਗੇ ਤਾਂ ਉਹ ਉਹਦੇ ਚ ਕੀ ਐ ਕਿ ਸਾਨੂੰ ਦੂਸਰੇ ਲੋਕਾਂ ਨਾਲ ਇੰਟਰੈਕਟ ਕਰਨਾ ਹੀ ਪਏਗਾ, ਚਾਹੇ ਤੁਸੀਂ ਕੰਡੀਸ਼ਨ ਤੁਹਾਡੀ ਕਿਹੋ ਜਿਹੀ ਵੀ ਹੋਵੇ, ਤੁਹਾਡਾ ਮੰਨ ਕਰੇ ਜਾਂ ਨਾ ਕਰੇ।
ਹਾਂਜੀ ਹਾਂਜੀ, ਕਈ ਵਾਰ ਘਰ ਦਾ ਮਾਹੌਲ ਵੀ ਓਦਾਂ ਦਾ ਹੁੰਦਾ ਨਾ ਉਹ ਸਾਨੂੰ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਕਿ ਨਈਂ ਤੁਸੀਂ ਬਾਹਰ ਕੰਮ ਨਹੀਂ ਕਰਨਾ, ਘਰ ਬੈਠ ਕੇ ਹੀ ਕੰਮ ਕਰੋ।
ਘਰ ਚੜ ਕੇ ਕੰਮ ਕਰੋ ਐਂਡ ਏਦੇ ਫੈਦੇ ਵੀ ਆ ਏਦੇ ਨੁਕਸਾਨ ਵੀ ਆ ਕੇ ਤੁਸੀਂ ਆਪਨਾ ਜਾਦਾ ਅਹ ਕਿਓਂਕਿ ਇੱਕੋ ਹੁੰਦਾ ਨਾ ਕੀ ਘਰ ਜਾਦਾ ਟਾਈਮ ਸਪੈਂਡ ਕਰਨ ਨਾਲ ਵੀ ਤੁਸੀਂ ਕੀ ਓ ਸਾਡਾ ਮਨ ਦਿਨ ਕਰਦਾ
ਕਰਦਾ ਐ ਕੀ ਬਾਰ ਜਾਈਏ ਘੁੰਮੇ ਫਿਰੀਏ, ਹਾਂਜੀ ਬਿਲਕੁਲ ਜੀ।
ਤੇ ਓ ਤਾਡਾ ਜੇੜਾ ਮਾਨਸਿਕ ਸੰਤੁਲਨ ਬਨੇਆ ਰੈਂਦਾ ਬਾਰ ਅੰਦਰ ਜਾਨ ਨਾਲ। ਕਿਓਂਕਿ ਸਾਡਾ, ਹੈਲੋ ਹੈਲੋ
ਵੀ ਆ ਲੋਕ ਅਸਲ ਕਪੜਾ
ਹੈਲੋ,
ਹੈਲੋ,
ਹਾਂਜੀ ਆਵਾਜ਼ ਆਰੀ ਐ।
ਹਾਂਜੀ-ਹਾਂਜੀ ਮੈਂ ਕਿਆ ਜੀ ਕਈ ਜੇ ਅਸੀਂ ਸਮੇਂ ਦਾ ਸਈ ਪ੍ਰਬੰਧ ਕਰੀਏ ਤਾਂ ਕਈ ਕੰਮਾਂ ਕਈ ਕੰਮ ਅਸੀਂ ਘਰ ਬੈਠ ਕੇ ਕਰ ਸਕਦੇ ਆਂ, ਹਨਾ ਜੀ।
ਹਾਂਜੀ ਬਿਲਕੁਲ ਕਈ ਕੰਮ ਆਪਾਂ
ਕੰਮ ਕਰਕੇ ਬਾਦ ਵਿੱਚ ਫਰੀ ਹੋ ਕੇ ਅਸੀਂ ਕੋਈ ਵੀ ਵਰਕ ਕਰ ਸਕਦੇ ਆਂ ਘਰ ਬੈਠੇ ਈ।
ਹਾਂਜੀ ਏ ਤਾਂ ਹੈ, ਘਰ ਬੈਠ ਕੇ ਆਪਾਂ ਆਪਨਾ ਕਿਓਂਕਿ ਇੱ ਕ ਹੋ ਗੇਆ ਨਾ ਜਿਵੇਂ ਆਈ ਟੀ ਆ ਆਈ ਟੀ ਦੇ ਹੁੰਦੇ ਆ ਕੇ ਮੇਨਲੀ ਘਰੇ ਬੈ ਕੇ ਕੰਮ ਹੁੰਦਾ ਆ, ਅ ਮਿਲ ਜਾਂਦਾ ਵਰਕ ਫਰੋਮ ਹੋਮ ਬਟ ਏਕ ਟਾਰਗੇਟ ਬੇਸਡ ਹੁੰਦਾ ਏ ਨੀ ਐ ਕੇ ਆਪਾਂ ਪੂਰਾ ਟਾਈਮ ਆਪਾਂ ਘਰ ਦੇ ਕੰਮ ਵੀ ਕਰ ਰਏ ਆ ਜਾਂ ਕਿਸ ਤਰਾਂ ਕਰ ਰਏ ਆਂ ਨਾਲ-ਨਾਲ ਸਾਨੂੰ ਮੇਡ ਜਾਂ ਆਪਨਾ ਦੂਸਰਾ ਅਰੇਂਜਮੈਂਟ ਕਰਨਾ ਈ ਪਏਗਾ। ਬਟ ਏ ਐ ਕੇ ਆਪਾਂ ਆਪਨੇ ਕੰਮ ਤੇ ਚੰਗੀ ਤਰਾਂ ਫੋਕਸ ਕਰ ਪਾਵਾਂਗੇ ਸਾਨੂੰ ਆਨ ਜਾਨ ਦੀ ਜਲਦੀ ਨੀ ਹੋਏਗੀ। ਏ ਐ ਕੇ ਅਗਰ ਆਪਾਂ ਸ਼ਾਮ ਨੂੰ ਵੀ ਅਗਰ ਰਾਤ ਤੱਕ ਬੈਠ ਕੇ ਵੀ ਕੰਮ ਕਰ ਰਏ ਆਂ ਤੇ ਆਪਨਾ ਆਪਨੇ ਘਰੇਂ ਸਾਨੂੰ ਏ ਤੇ ਨੀ ਟੈਸ਼ਨ ਹੈਗੀ ਕੇ ਆਪਾਂ ਘਰ ਵਾਪਸ ਜਾਨਾ।
ਹਾਂਜੀ ਬਿਲਕੁਲ ਸਾਡੇ ਬੱਚੇਆਂ ਨੂੰ ਟਾਈਮ ਮਿਲ ਜਾਂਦਾ ਹਨਾ ਜੀ ਆਪਾਂ ਆਪਨੇ ਬੱਚੇਆਂ ਦੇ ਨਾਲ ਬੈਠ ਸਕਦੇ ਆਂ ਬੱਚੇਆਂ ਨਾਲ ਟਾਈਮ ਸਪੈਂਡ ਕਰ ਸਕਦੇ ਆਂ।
ਬਿਲਕੁਲ ਬੱਚੇਆਂ ਨਾਲ ਟਾਈਮ ਸਪੈਂਡ ਕਰ ਸਕਦੇ ਆਂ, ਹੁਨ ਮੈਂ ਆ ਮੇਰੀ ਬੇਟੀ ਆ ਮੈਨੂੰ ਕੈਂਦੀ ਕੇ ਮੰਮਾ ਤਾਡੇ ਕੋਲ ਮੇਰੇ ਲਈ ਟਾਈਮ ਨੀ ਹੈਗਾ।
ਬਟ ਮੈਂ ਆਪਨਾ ਕੰਮ ਕਰ ਰਈ ਆਂ ਹੁਨ ਜਿਵੇਂ ਤਾਡੇ ਨਾਲ ਗੱਲ ਕਰ ਰਈ ਆਂ ਮੈਂ ਨਾਲ-ਨਾਲ ਆਪਨਾ ਕੰਮ ਕਰ ਰਈ ਆਂ, ਏ ਨੀ ਐ ਕੇ ਮੈਂ ਸੈਪਰੇਟ ਇੱਕ ਟਾਈਮ ਕੱਢੂਗੀ ਤਾਂ ਕਰੂੰਗੀ। ਓ ਚੀਜ਼ ਦਾ ਫੈਦਾ ਹੋ ਜਾਂਦਾ ਏਹੀ ਅਗਰ ਮੈਂ ਬਾਰ ਕਿਤੇ ਔਫਿਸ ਵਿੱਚ ਬੈਠਾ ਤੇ ਮੈਂ ਨਈਂ ਕਰ ਸਕਦੀ।
ਹਾਂਜੀ, ਮੈਨੂੰ ਵੀ ਏਹੀ ਲੱਗਦਾ ਕੇ ਜੇ ਹਨਾ ਲੋਕਾਂ ਨੂੰ ਮੈਨੂੰ ਵੀ ਏਹੀ ਲੱਗਦਾ ਕੀ ਹਰ ਵਿਅਕਤੀ ਨੂੰ ਆਪਨੀ ਲੋੜ ਦੇ ਅਨੁਸਾਰ ਈ ਆਪਨਾ ਕੰਮ ਚੁਨਨਾ ਚਾਈਦਾ ਵਾ। ਕੀ ਜੇ ਤੇ ਓਨਾ ਕੋਲ ਟਾਈਮ ਹੈਗਾ ਤੇ ਓ ਬਾਰ ਜਾ ਕੇ ਕਰ ਸਕਦੇ ਆ ਅਗਰ ਓਨਾਂ ਦੇ ਬੱਚੇ ਛੋਟੇ ਆ ਤੇ ਓ ਸਿਰਫ ਘਰ ਬੈਠ ਕੇ ਈ ਕੰਮ ਕਰ ਸਕਦੇ ਆ।
ਬੱਚੇ ਛੋਟੇ ਆ ਹਰ ਕਿਸੇ ਦੀ ਆਪਨੀ ਓਪਸ਼ਨਸ ਹੁੰਦੀ ਐ ਕੌਨ ਕੀ ਲੈ ਸਕਦੈ ਆ। ਠੀਕ ਐ ਏ ਤਾਡੀ ਸਟੱਡੀ ਤੇ ਡਿ ਡਿਪੈਂਡ ਕਰਦਾ ਐ ਕੀ ਆਪਾਂ ਕੀ-ਕੀ ਸਟੱਡੀ ਕੀਤੀ ਐ ਕੇੜੀ ਫੀਲਡ ਵਿੱਚ ਸਾਡਾ ਜਾਦਾ ਅ ਐਕਸਪੀਰੀਅੰਸ ਐ। ਤੇ ਕਰ ਆਪਾਂ ਮੈਡੀਕਲ ਫੀਲਡ ਨਰਸਿਸ ਨੇ, ਉਹ ਕਿੱਦਾਂ ਘਰ ਬੈਠ ਕੇ ਕੰਮ ਕਰ ਸਕਦੀਆਂ ਨੇ?
ਹਾਂਜੀ, ਮੈਂ ਵੀ ਤੁਹਾਡੀ ਇਹੀ ਗੱਲ ਨਾਲ ਸਹਿਮਤ ਹੈਗੀ ਹਾਂ, ਅਗਰ ਅਸੀਂ ਸਭ ਤੋਂ ਮਹੱਤਵਪੂਰਨ ਗੱਲ ਇਹੀ ਹੈਗੀ ਹੈ ਕਿ ਅਗਰ ਅਸੀਂ ਕੰਮ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾ ਕਰੀਏ ਤੇ ਫਿਰ ਉਹ ਕੰਮ ਹਾਡਾ ਬਹੁਤ ਵਧੀਆ ਹੋ ਸਕਦਾ। ਫਿਰ ਭਾਵੇਂ ਅਸੀਂ ਉਹ ਕੰਮ ਘਰ ਵਿੱਚ ਬੈਠ ਕੇ ਕਰੀਏ, ਜਾਂ ਦਫ਼ਤਰਾਂ ਵਿੱਚ। ਹੈਨਾ ਜੀ?
ਹਾਂਜੀ ਬਿਲਕੁਲ, ਇਹ ਤਾਂ ਹੈ। ਜਿਹੜਾ ਆਪਾਂ ਆਪਣੇ ਕੰਮ ਤੇ ਆਪਾਂ ਕਰੀਅਰ ਚੂਜ ਕਰਾਂਗੇ, ਤਾਂ ਬਸ ਇਹ ਹੈ ਕਿ ਹੁਣ ਅਗੋਂ ਗੋਰਮਟ ਜੋ ਪਲੈਨਸ ਬਣਾਏਗੀ ਜਾਂ ਕਿਸ ਤਰ੍ਹਾਂ ਵੀ ਅਜ -ਕਲ ਦਾ ਜੋ ਫਿਊਚਰ ਚਲ ਰਿਆ ਆ ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਔਨਲਾਇਨ ਕਲਾਸਿਸ ਦਾ ਜਿਵੇਂ ਓਪਸ਼ਨ ਮਿਲ ਜਾਂਦਾ ਆ, ਔਦਾ ਵਰਕ ਫਰੋਮ ਹੋਮ ਦਾ ਆਪਓਸ਼ਨ ਅੱਜ-ਕੱਲ ਕਾਫ਼ੀ ਪ੍ਰਚਲਿਤ ਆ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤੇ ਘਰ ਬੈਠੇ ਹੀ ਬਹੁਤ ਕੰਮ ਮਿਲ ਜਾਂਦੇ ਆ। ਹਾਂਜੀ, ਘਰੋਂ ਬਾਹਰ ਜਾਣ ਦੀ ਤੇ ਕੋਈ ਜ਼ਰੂਰਤ ਹੀ ਨਹੀਂ ਹੁੰਦੀ।
ਬਟ ਜਿਨ੍ਹਾਂ ਦਾ ਐਕਸਪੀਰੀਅੰਸ ਜਿਵੇਂ- ਕਾਰਪੈਂਟਰਸ ਹੋ ਗਏ ਜਾਂ ਬਿਲਡਰਸ ਹੋ ਗਏ ਜਾਂ ਕਿਸ ਆ ਉਹਨਾਂ ਨੂੰ ਤੇ ਜਾਣਾ ਹੀ ਪਏਗਾ, ਉਹਨਾਂ ਨੂੰ ਹੱਥੀਂ ਕੰਮ ਕਰਨਾ ਪਏਗਾ। ਉਨਾਂ ਦੀ ਆਪਣੀ ਮਹੱਤਤਾ ਐ ਕਿਉਂਕਿ ਓਨਾਂ ਨੂੰ ਠੀਕ ਐ ਓਨਾਂ ਨੂੰ ਆਪਣਾ ਹੱਥੀ ਕੰਮ ਕਰਨਾ ਆ, ਉਹਨਾਂ ਦਾ ਐਕਸਪੀਰੀਅੰਸ ਉਹਦੇ ਵਿੱਚ ਆ।
ਹਾਂਜੀ ਬਿਲਕੁਲ ਜੀ, ਮੈਨੂੰ ਤੁਹਾਡੇ ਨਾਲ ਇਹ ਗੱਲ ਕਰਕੇ ਬਹੁਤ ਚੰਗਾ ਲੱਗਿਆ। ਚਲੋ ਠੀਕ ਆ ਜੀ, ਧੰਨਵਾਦ ਤਾਡਾ।
ਥੈਂਕਯੂ ਜੀ, ਬਹੁਤ-ਬਹੁਤ ਥੈਂਕਯੂ।
ਸਸ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।